ਹੈਲੋ ਸਤਿ ਸ਼੍ਰੀ ਅਕਾਲ ਹੈਲੋ ਸਤਿ ਸ਼੍ਰੀ ਅਕਾਲ ਕਾਜੀੀ।
ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਠੀਕ ਹੋ?
ਵਧੀਆ ਮੈਂ ਠੀਕ ਠਾਕ ਤੁਸੀਂ ਸੁਣਾਓ ਠੀਕ ਹੋ?
ਬਸ ਮੈਂ ਵੀ ਠੀਕ ਆ ਮੈਂ ਕਿਹਾ ਪੁੱਛਾਂ ਤੁਹਾਡੀ ਸੱਸੂ ਮਾਂ ਠੀਕ ਨੀ ਸੀ
ਅੱਛਾ-ਅੱਛਾ ਚਲੋ- ਹਾਂਜੀ ਠੀਕ ਨੀ ਸੀ ਪਿੱਛੇ ਨਾ ਹਾਂਜੀ ਤਬੀਅਤ ਖ਼ਰਾਬ ਹਾਂਜੀ ਬਸ ਉਹ ਨਾ ਪੇਟ ਦੀ ਦਿੱਕਤ ਹੋ ਗਈ ਸੀ ਹਾਂਜੀ। ਪੇਟ ਨਾ ਮਤਲਬ ਸਾਫ ਨੀ ਸੀ ਹੋ ਰਿਹਾ ਉਹਨਾਂ ਦਾ ਕੋਂਸਟੀਪੇਸ਼ਨ ਹੋ ਗਈ ਸੀ ਉਹਨਾਂ ਨੂੰ ਨਾ
ਸਵੇਰੇ-ਸਵੇਰੇ ਦਹੀਂ ਦਿਆ ਕਰੋ ਉਨਾਂ ਨੂੰ ਖਾਲੀ ਪੇਟ ਕੋਲੀ ਇੱਕ
ਹਾਂਜੀ।
ਸਵੇਰੇ ਼-ਸਵੇਰੇ ਮੈਂ ਕਿਹਾ ਦਹੀ ਦਿਆ ਕਰੋ ਉਹਨਾ ਨੂੰ ਖਾਲੀ ਪੇਟ ਇੱਕ ਕੋਲੀ
ਪਤਾ ਕਿ ਉਹ ਦਵਾਈ ਵੀ ਪੀਂਦੇ ਨੇ ਪੇਟ ਦੀ ਉਹ ਪਤਾ ਤੇ ਕੀ ਹੋਇਆ ਉਹਨਾਂ ਨੇ ਨਾ ਬਣਾ ਅਕਲੇ ਲੈ ਕੇ ਆਏ ਨੇ ਉਸਨ- ਤੇ ਪਤਾ ਨੀ ਦੋ ਤਿੰਨ- ਕੇਲੇ ਖਾ ਦੇ ਨੇ ਇਕੱਠੇ ਹੀ
ਅੱਛਾ।
ਤੇ ਤਾਂ, ਏ ਦਿੱਕਤ ਹੋ ਗਈ ਹਾਂਜੀ। ਜੀ ਹਾਂਜੀ। ਬਸ ਹੁਣ, ਫੇਰ ਆਪਨਾ ਪੇਟ ਸਾਫ਼ ਣਾ ਹੋਇਆ ਇਹਨਾਂ ਦਾ ਦਵਾਈ ਵੀ ਦਿੱਤੀ, ਦੁੱਧ ਵੀ ਦਿੱਤਾ, ਮਿੱਠਾ ਦੁੱਧ ਨਾ ਕੋਈ ਫਰਕ ਨਹੀਂ ਪਿਆ, ਫਿਰ ਅਸੀਂ ਐਡਮਿਟ ਕਰਾਉਣਾ ਪਿਆ ਉਹਨਾਂ ਨੇ ਜਿਸ ਕਰਦੇ ਆ ਨਾ ਆਪਨਾ, ਅਨੀਮਾ, ਉਹਨਾਂ ਨੇ ਉਹ ਕੀਤਾ ਫਿਰ ਤਾਂ ਜਾ ਕੇ ਠੀਕ ਹੋਈ ਤਬੀਅਤ ਉਹਨਾਂ ਦੀ।
ਸੋਲੇ ਕਮ ਹੈਥ ਸਾਡੇ ਵੀ ਇਥੇ ਸੀ ਨਾ, ਰਿਲੇਟਿਵ ਉਹ ਨੂੰ ਇਹ ਨਹੀਂ ਉਹ ਦਿੱਕਤਦੀ ਸੀ ਕਵਜ ਦੀ ਫਿਰ ਉਹਨਾਂ ਨੂੰ ਨਾ ਕਿਸੇ ਨੇ ਦੱਸਿਆ ਅਸੀਂ ਰਾਤੀ ਦੁੱਧ ਚ ਨਾ, ਮਿੱਠਾ ਘੋਲਣ ਤੋਂ ਬਾਅਦ ਕੀ ਕਰੋ, ਉਹਦੇ ਵਿੱਚ ਇੱਕ ਚਮਚ ਕੀ ਸ ਬਰ ਪਾ ਕੇਚਨ ਫੈਨ ਚ ਮੈਨੂੰ ਰੱਖ ਦੋ ਫਰਿੱਜ ਚ ਜੋ ਤੁਸੀਂਨੂੰ ਸਵੇਰੇ ਹਾਂ ਜ ਤੁਸੀਨੂੰ ਸਵੇਰੇ ਕੱਢ ਕੇ ਖਾਓਗੇ ਨਾ, ਉਹ ਇਕਦਮ ਖੀਰ ਰੱਖਣ ਸਵਾਦ ਜੇ ਸਵੇਰੇ ਖਾਨਾ, ਖਾਲੀ ਪੇਟ ਤੁਸੀਂ ਤੇ ਅੱ ਤੋਂ ਅੱਧੇ ਘੰਟੇ ਬਾਅਦ ਤੁਸੀਂ ਕੋਈ ਰੋਟੀ
ਪ ਤਾਂ
ਸਵੇਰੇ ਖਾਨਾ ਖਾਲੀ
ਕੋਈ ਨੀ ਮੈਂ ਨਾ ਆਪਨੇ ਮੰਮੀ ਜੀ ਨੂੰ, ਹਾਂਜੀ ਠੀਕ ਮੈਂ ਦੱਸਾਂਗੀ ਮੰਮੀ ਜੀ ਨੂੰ
ਨਹੀਂ ਤਾਂ, ਰਾਤੀ ਜਿਵੇਂ ਨਹੀਂ ਖਾ ਸਕਦੇ ਥਲੋ ਦੁੱਧ ਕਈ ਨਹੀਂ ਹੀ ਪੀਂਦੇ ਹਣੇ ਗਰਮੀ ਬ ਦਹੀਂ ਹੀ ਚ ਦੋ ਚਮਚ ਜਾਂ ਜਿਵੇਂ ਵੀ ਤੁਹਾਡਾ ਿੰ ਰੱਖ ਤੂੰ ਫੋਲ ਜੇਗੀਓ ਫੇਰ ਤੁਸੀਂ ਖਾ ਲੋ ਉਹਨੂੰ ਉਹ ਨਾਲ ਪੇਟ ਨਾਲ ਨਾਲੋਂ ਨਾਲ ਮ ਸਬ ਸਾਫ਼ ਹੁੰਦਾ ਰਹਿੰਦਾ
ਅੱਛਾ, ਨਹੀਂ। ਫੇਰ ਸਹੀ ਗੱਲ ਏ, ਮੈਂ ਸਗੋਂ ਨਾ ਚਾਹ ਵੀ ਪੀਂਦੇ ਨੇ ਮੰਮਾ ਨ ਕਰਨੀ ਹੈ ਕਿ ਚਾਹ ਨਾ ਪਆ ਕਰੋ ਮੰਮਾ ਜੀ ਖ਼ਰਾਬ ਕਰੇਗੀ ਬਸ
ਬਹੁਤ ਮੈਂ ਹੁਣ ਤਾਂ ਡੋ ਵੀ ਕਰਦੇ ਨੇ ਸਾਲੀ ਤੋਂ ਭਰੋ ਦੋ ਚਾਹ ਮਿੱਠਾ ਸਭ ਛਾਡ ਦੋ ਮਿੱਠੇ ਨੇ ਬੜਾ ਕੰਮ ਖ਼ਰਾਬ ਕੀਤਾ ਦਾ ਸਾਰੀ ਪਤਾ ਜੜ ਜਾੜ ਪਤਾ ਕੀ ਹੈ ਸਾਰੀ ਸ਼ੂਗਰ ਹੈ ਸ਼ੂਗਰ
ਠੀਕ ਸ਼ੂਗਰ ਸ਼ੂਗਰ ਕਾਰ
ਬਹੁਤ ਬਹੁਤ ਖਰਾਬ ਇੱਕ ਹੁੰਦੀ ਨਾ ਕਿ ਹਾਂ ਅਸੀਂ ਖਾਂਦੇ ਪਏ ਹਾਂ ਫਰੂਟਸ ਖਾਂਦੇ ਪਏ ਹਾਂ ਤੇ ਉਹਦੇ ਚ ਦੇਖੋ ਨੈਚੁਰਲ ਮਿੱਟੀ ਅੱਠਵੇ ਇੱਕ ਹੈਗਾ ਜਿਹੜਾ ਬਣਿਆ ਹੋਇਆ ਸ਼ੂਗਰ, ਇਹ ਤਾਂ ਬਣਾਈ ਹੋਈ ਹੈ ਨਾ ਉਹਨਾਂ ਨੇ ਉਹ ਤਾਂ ਕਹਿਣ ਉਹ ਤਾਂ ਕਹਨ ਦੀ ਗੱਲਾਂ ਨੇ ਵੀ ਗੰਨੇ ਚੋਂ ਜਦ ਉਹ ਗੰਨੇ ਦੀ ਬਣਦੀ ਹੈ ਖੰਡ ਵਿੱਚ ਪਰ ਇਹਨੂੰ ਵੀ ਤਾਂ ਕੋਈ ਚੀਜ਼ ਕਰਦੇ ਨੇ ਨਾ,
ਹਾਂਜੀ ਭੈਣ ਜੀ ਸਭ ਮਿਲਾਵਟ ਤੇ ਬਹੁਤ ਮਿਲਾਵਟ ਹੋ ਗਈ ਅੱ ਕਲ ਉਹ ਵੀ, ਕੋਈ ਮਤਲਬ ਕੀ ਖਾਈਏ ਕੁੱਝ ਸਮਝ ਸਮਝ ਨਹੀਂ ਆਉਂਦੀ ਦਾਲਾਂ ਖਾਓ ਕਹਿੰਦੇ ਸ਼ੂਗਰ ਹੈ, ਸਬ
ਨਹੀਂ ਨਹੀਂ ਦਾਲਾਂ ਦੁਲਾ ਇਸ ਚ ਸ਼ੂਗਰ ਨਹੀਂ ਹੈ, ਸ਼ੂਗਰ ਵੀ ਦੇਖੋ ਉਹ ਚੀਜ਼ਾਂ
ਚਾਵਲ ਲਵੋ ਔਦੇ ਚ ਸ਼ੂਗਰ ਏ, ਆਲੂ ਚ ਸ਼ੂਗਰ ਏ,
ਨਹੀਂ ਹੋਦੀ ਹੈ ਦੇਖੋ ਸ਼ੂਗਰ, ਸ਼ੂਗਰ ਹਰ ਚੀਜ਼ ਚ ਹੁੰਦੀ ਲੇਕਿਨ ਉਹਦੇ ਕਵਆਂਟੀਟੀ ਉਨੀ ਹੁੰਦੀ ਹੈ ਜਿਨੀ ਤੁਹਾਡੇ ਅੰਦਰ ਜਾਣੀ ਚਾਹੀਦੀ ਹੈ। ਜਿਹਨੀ ਤੁਹਾਨੂੰ ਚਾਹੀਦੀ ਅਸੀਂ ਐਕਸਟਰਾ ਖਾਂਦੇ ਹਾਂ। ਜਿਹੜੀ ਏ ਚੀਨੀ ਭਰ ਕੇ ਚਮਚ ਖਾਣੇ ਹਾਂ ਐਕਸਟਰਾ ਵੇ। ਉਹ ਐਕਸਟਰਾ ਅੰਦਰ ਜਾ ਜਾ ਕੇ ਸਾਡੇ ਸਾਈਡ ਦੇ ਕਿਵੇਂ ਸਾਈਡ ਲਮਸ ਬਣ ਜਾਂਦੇ ਨੇ ਹੈ ਨਾ, ਕਈ ਵਰੀ ਸਰੀਰ ਵਿਚੋ ਕਿੰਨਾ ਹੈ ਵੀ ਹੋ ਜਾਂਦਾ।
ਹਾਂਜੀ ਅੱਛਾ ਅੱਛਾ ਠੀਕ ਹੈ ਅੱਛਾ ਮੈਨੂੰ ਮੈਨੂੰ ਲੱਗਦਾ ਹੈ ਜੋ ਮੇਰੀ ਬੋ ਡੀ ਇੰਨੀ ਹੋ ਰਹੀ ਹੈ ਸਾਈਡ ਤੋਂ ਬਸ ਏਂਜ ਹੈਵੀ ਹੋਇਆ ਦਾ ਸ਼ਰੀਰ ਨਾ ਮਤਲਬ ਸ਼ੂਗਰ ਕਾਰ ਕੇ ਹੈ। ਕੀ ਕਰੀਵਿੰਗ ਬਹੁਤ ਹੁੰਦੀ ਦੀ ਸ਼ੂਗਰ ਦੀ ਕਿ ਜਿਸ ਤਰ੍ਹਾਂ ਕੋਈ ਮਿੱਠਾ ਮੈਂ ਖਾਈ ਜਾਵਾਂ ਖਾਈ ਜਵਾਬ, ਖਾਈ ਜਵਾ।
ਨਹੀਂ ਨਹੀਂ ਨਹੀਂ ਫੇਰ ਦੇਖੋ ਨਹੀਂ ਨਹੀਂ ਕੋਈ ਦਿੱਕਤ ਨ ਦੇਖੋ ਸਰੀਰ ਹੇ। ਔਨੂ ਜਿਵੇਂ ਹਲਾਵਾਂਗੇ ਔਨੇ ਔਵੇੇ ਹਿਲ ਹੁਣ ਦੇਖੋ ਸਾਨੂੰ ਆਦਤ ਹੈ, ਮੈਂ ਆਪਣੀ ਵੀ ਅਗਰ ਗਲ ਕਰਾ, ਸਾਨੂ ਜਨਾਨੀਆਂ ਨੂੰ ਕਿੰਨੀ ਆਦਤ ਹੁੰਦੀ ਹੈ, ਚਾਹ ਪੀਣ ਦੀ। ਰੋਜ ਚਾ ਨਾਸ਼ਤੇ ਤੋਂ ਬਾਅਦ ਚਾਹ, ਸ਼ਾਮੀ ਚਾਹ ਚਾਹੀਦੀ ਭਾਵੇਂ ਜਿੰਨੀ ਮਰਜ਼ੀ ਗਰਮੀ ਹੋਵੇ ਪਰ ਹਾਂ, ਪਰ ਜਦੋਂ ਮੇਰਾ ਇੱਕੋ ਦਮ ਵੇਟ ਇੰਨਾ ਵਧੀਆ ਸੀ ਨਾ, ਮੈਂ ਫਿਰ ਡਾਕਟਰ ਕੋਲ ਗਈ। ਮੈਂ ਅਪਣੇ ਔਨੂ ਪਰਸਨਲ ਮੈਂ ਅਪਣਾ ਡਾਈਟ ਸ਼ਨ ਲਿਤਾ, ਫਿਰ ਉਹਨੇ ਨਾ ਮੈਨੂੰ ਸਾਰਾ ਸਮਝਾਇਆ ਸੀ ਕਹਿੰਦਾ ਦੇਖੋ ਸ਼ੂਗਰ ਜੋ ਛੋੜਦੀ ਏ ਠੀਕ ਹੈ ਨਾ ਪਰ ਜਿਹੜੀ ਫਿਰ ਤੁਸੀਂ ਸ਼ੂਗਰ ਖਾਣ ਤੋਂ, ਹਾਂ ਬਸ ਕਹਿੰਦਾ ਫਿਰ ਸ਼ੂਗਰ ਖਾਣ ਤੋਂ ਬਾਅਦ ਤੁਸੀਂ ਐਕਸਟਰਾ ਸ਼ੂਗਰ ਲੈ ਰਹੇ ਹੋ, ਤੇ ਸੁੱਤੀ ਜਾ ਰਹੇ ਹੋ ਸੁ ਜਾ ਰਹੇ ਹੋ, ਉਹ ਅੰਦਰ ਉਹਨਾ ਨੂੰ ਲੋੜ ਵੀ ਨਹੀਂ ਹੈ ਸਾਡੇ ਸਰੀਰਾਂ ਨੂੰ
ਤ ਫਿਰ, ਹਾਂਜੀ- ਹਾਂਜੀ, ਬਿਲਕੁਲ ਸਹੀ ਗੱਲ ਏ। ਤੁਹਾਡੀ
ਬਸ ਫੇਰ ਕਹਿੰਦਾ ਤੁਸੀਂ ਛੱਡੋ ਸ਼ੂਗਰ। ਮੈਂ ਕਿਹਾ ਫਿਰ ਅਸੀਂ ਸ਼ੱਕਰ ਖਾ ਸਕਦੇ ਹਾਂ। ਕਹਿੰਦਾ ਉਂਝ ਨਹੀਂ ਤੇ ਉਂਝ ਸਹੀ। ਹੈਨਾ, ਕਹਿੰਦਾ ਸ਼ੱਕਰ ਚ ਏ ਔਹਿਔ ਚੀਜ਼ ਏ। ਕਹਿੰਦਾ ਬਾਕੀ ਸਭ ਤੋਂ ਗੰਦੀ ਚੀਜ਼ ਏ, ਚਾਹ ਏ। ਕ ਗੈਸ ਬਣਾਦ
ਹਾਂ ਜੋ ਅਸੀਂ ਛੱਡਣੀ ਨੀ ਚਾੱ ਹੈਨਾ, ਫਿਰ ਭੈਣ ਜੀ, ਇਕ ਗੱਲ ਦੱਸੋ ਫੇਰ ਅਸੀਂ ਮੰਮੀ ਅਸੇ ਕਿ ਜੋ ਤੁਸੀ ਏ ਨੁਸਕਾ ਤੁਸੀਂ ਕਹਿੰਦੇ ਪਏ ਓ ਦਹੀ ਅਸੀਂ ਉਹ ਅਪਣਾਣਾ ਸ਼ੁਰੂ ਕਰ ਦਇਏ
ਹਾਂਜੀ ਹਾਂ ਬਿਲ ਬਹੁਤ ਵਧੀਆ ਦਹੀ ਅਲਾ ਤੇ ਇੱਕ ਰਾਤੀ ਦੁੱਧ ਨਾਲ ਟਰਾਈ ਕਰੋ ਇੱਕ ਦਿਨ ਤੁਸੀਂ ਅਗਲੇ ਦਿਨ ਹੀ ਕਹੋਗੇ ਮੰਮੀ ਨੂੰ ਇੰਨਾ ਹਲਕਾ- ਹਲਕਾ ਪੇਟ ਫੀਲ ਹੋ ਰਿਹਾ।
ਸਾਨੂੰ ਆਪ ਨੂੰ ਹੀ ੳਦੱਮ ਕਰਨਾ ਪੈਣਾ ਕਿਉਂਕਿ ਮੰਮੀ ਜੀ ਵੈਸੇ ਹੀ ਬਜ਼ੁਰਗ ਹੋ ਗਏ ਨੇ ਅਪਣਾ
ਦੇਖੋ ਇਸ ਟਾਈਮ ਦਾ ਤੁਸੀਂ ਧਿਆਨ ਰੱਖਣਾ ਏ।
ਹਾਂਜੀ- ਹਾਂਜੀ ਹਾਂ, ਕਿਉਂਕਿ ਉਹਨਾ ਨੂੰ ਕੁਛ ਯਾਦ ਵੀ ਨੀ ਇੰਨਾ ਰਹਿੰਦਾ। ਪਤਾ ਕੀ ਕੀ ਹੈ, ਉਹਨਾਂ ਦਾ ਪਤਾ ਕੀ ਹਿਸਾਬ ਹੋ ਗਿਆ ਹੁਣ ਨਾ ਉਹਨਾਂ ਨੂੰ ਦਿਲ ਪਤਾ ਜੋ ਜੋ ਉਮਰ ਵੱਧਦੀ ਜਾ ਰਹੀ ਹੈ ਉਹਨਾਂ ਦਿਲ ਕਰਦਾ ਇਹ ਚੀਜ਼ ਖਾਈਏ, ਇਹ ਚੀਜ਼ ਖਾਈਏ। ਸਗੋਂ ਅਸੀ ਮਨਾ ਵੀ ਕਰਦੇ ਹਾਂ ਕਿ ਨਾ ਖਾਓ ਇਹ ਤੁਹਾਡੇ ਵਾਸਤੇ ਖ਼ਰਾਬ ਕਰੇਗੀ। ਉਹ ਫੇਰ ਕਹਿੰਦੇ ਨੇ ਨਾ ਖਾਈਏ, ਕੀ ਖਾਈਏ ਫੇਰ ਅਸੀ? ਦੱਸੋ ਕੀ ਕਰੀਏ ਭੈਣ ਜੀ ਅਸੀਂ।
ਖਾਨ ਲਾਈਟ ਖਾਨ, ਇੱਕ ਫੁਲਕਾ ਖਾਨ। ਦੇਖੋ ਬਜ਼ੁਰਗ ਦੇਖੋ ਸੈ ਦੇਖੋ ਅਸੀਂ ਅਗਰ ਆਪਣੀ ਗੱਲ ਕਰੀਏ। ਅਸੀਂ ਤੇ ਤਾਂ ਹੀ ਖਾ ਪੀ ਰਹੀਆਂ ਸੀਂ। ਕੰਮ ਕਰਨਾ ਸਫ਼ਾਈ ਕਰਨੀ ਝਾੜੂ ਪੋਚਾ ਲਾਣਾ ਉਪਰ ਨੀਚੇ ਹੌਣਾ। ਕੱਪੜੇ ਧੋ ਕੇ ਸੁੱਕਣੇ ਪਾਉਣਾ ਨਉਣ ਜਾਣਾ ਸਾਡੇ ਤਾਂ ਵੀ ਐਕਸਾਈਜ਼ ਬਹੁਤ ਹੋ ਜਾਂਦੀ ਚਾਹੇ ਇੰਨੀ। ਸਿੰਚ
ਹਾਂਜੀ ਹਾਂਜੀ।
ਬੰਦੇੇ ਨੇ ਚਲਣਾ ਨਹੀਂ ਖਾਣ ਬਹਿ ਜਾਂਦੇ ਖਾਣ ਬਹਿ ਜਾਂਦੇ ਕਿੱਥੇ ਡਾਈਜੈਸਟ ਹੋਣਾ ਹੈ।
ਨਹੀਂ ਜੀ ਨਹੀਂ ਉਹਨਾਂ ਨੂੰ ਕਿੱਥੇ। ਆਉਣਾ ਹੈ। ਫੇਰ ਉਸ ਹਿਸਾਬ ਨਾਲ ਨਾ ਮੈਨੂੰ ਖੁਦ ਤੁਸੀਂ ਇੰਝ ਕਰਨਾ। ਜੇ ਤੁਹਾਡਾ ਤੁਸੀਂ ਕਹਿੰਦੇ ਵੀ ਨਾ ਡਾਕਟਰ ਹੈ ਨਾ ਤੁਸੀਂ ਮੈਨੂੰ ਉਹਦਾ ਨੰਬਰ ਦੇ ਦੇਣਾ ਮੈਂ ਉਹ ਕੋਲ ਪੁੱਛ ਲਾਂਗੀ ਮੰਮੀ। ਜਿਹਨੂੰ ਇੱਕ ਵਾਰ ਨਾਲ ਲੈਜਾਗੀ ਉਹਨਾਂ ਨੂੰ ਪ੍ਰੋਬਲਮ ਦੱਸ ਦਾਗੀ।
ਉਹ ਮੇਰਾ ਡਾਇਟੀਸ਼ਨ ਹੈ। ਜਿਵੇਂ ਮੈਨੂੰ ਮੇਰੀ ਡਾਇਟ ਲਿਖ ਕੇ ਦਿੰਦਾ ਹੈ। ਜਿਵੇਂ ਤੁਸੀਂ ਹਰ ਜਿਵੇਂ ਹਨੂੰਮੰਤ ਦੀ ਮੈਨੂੰ ਹਾਂ ਲਿਖ ਕੇ ਦੇਣ ਬਾਅਦ ਤੁਸੀਂ। ਮੈ ਆਪਣੀ ਦਵਾਈ ਵਗੈਰਾ ਲੈ ਦੇਣਾ ਕਰੇ। ਹਾਂਜੀ ਬਸ ਉਹਨਾਂ ਨੂੰ ਦੱਸ ਦੇਣਾ।
ਹਾਂਜੀ ਹਾਂਜੀ।
ਬਸ। ਉਹਨਾਂ ਨੂੰ ਦਸ ਦੇਣਾ ਕਿ ਹਾਂ। ਕਿ ਐਦਾਂ ਐਦਾਂ ਪ੍ਰੋਬਲਮ ਹੈ।
ਠੀਕ ਹੈ ਠੀਕ ਹੈ ਮੈਂ ਸਹੀ ਗੱਲ ਤੁਸੀਂ ਕੀਤੀ। ਕਰਾਂਗੀ ਸਵੇਰੇ ਮੰਮੀ ਜੀ ਨੂੰ ਉਹ ਵੀ ਆਰਾਮ ਮਿਲੇਗਾ ਅੰਦਰ ਠੰਡਕ ਪਹੁੰਚੇਗੀ ਉਹਨਾਂ ਨੂੰ ਉਹਦੇ ਨਾ ਅੰਦਰ ਜੋ ਸਰੀਰ ਚ ਹੋ ਗਿਆ ਹਨਾ, ਹਾਂਜੀ। ਹੋਰ ਬੱਚੇ ਸਭ ਠੀਕ ਨੇ ਘਰ?
ਹਾਂਜੀ। ਸਭ ਠੀਕ। ਬ ਹਾਂਜੀ ਸਭ ਠੀਕ ਨੇ। ਬੱਸੁ ਹੁਣ ਲੱਗੇ ਸੀ, ਸੋਣ ਮੈਂ ਕਿਹਾ ਚਲੋ ਪੁੱਛਾਂ, ਸਾਰਾ ਦਿਨ ਟਾਈਮ ਨੀ ਲੱਗਦਾ ਹੁਣ ਪੁਛਲਾ ਆਹ ਦਲਿਆ ਬਣਾਇਆ ਸੀ। ਆਲੂ। ਸੋਇਆਬੀਨ ਪਾਰਕ।
ਜੀ, ਹਾਂ, ਓਕੇ। ਹੈਲਦੀ, ਚੀਜ਼ਾਂ ਖਾਂਦੇ ਹੋ, ਤੁਸੀਂ ਹਨਾ।
ਹਾਂ। ਫਿਰ ਮੈਂ, ਆਪਣੇ ਨਾਲ-ਨਾਲ ਸਭ ਨੂੰ ਡਾਇਟ ਕਰਾਂਨੀ ਆ, ਮੈਂ ਕਿਹਾ ਤੁਸੀਂ ਵੀ ਕਰੋ।
ਆਪ ਦਾ ਸਰੀਰ ਦਾ ਧਿਆਨ ਰੱਖ ਰਹੇ ਹੋ, ਆਪਣੇ ਸਭ ਦਾ ਧਿਆਨ ਰੱਖੋ, ਕਿਉਂ ਬਾਈ। ਆਸ-ਪਾਸ ਸਭ ਦਾ, ਜੋ ਖਾ, ਰਹੇ ਉਹਨਾ ਨੂੰ ਵੀ ਮੋਟੀਵੇਟ ਕਰੋ ਕਿ, ਤੁਸੀਂ ਇਹ ਚੀਜ਼ ਖਾਓ, ਤੁਹਾਡੇ ਆਸਤੇ ਵਧੀਆ।
ਕਾਮ ਤਾਂ ਦੇਖੋ, ਅਸੀਂ ਕਰਨੈਣਾ ਘਰ ਬਹਿ ਕੇ, ਹਨਾ ਹੋਰ ਕਿਸੇੇ ਤਾਂ ਨੀ, ਕੰਮ ਕਰੇ ਆਪ ਠੀਕ ਰਹਾਂਗੇ, ਤਾਂ ਹੀ ਕੰਮ ਹੋਣਾ।
ਗੱਲ ਐ, ਆਪ ਠੀਕ ਰਵਾਂਗੇ, ਤਾਂਹੀ ਸਾਰੇ ਕੰਮ ਹੋਣਗੇ। ਫੈਮਲੀ ਨੂੰ ਸੰਭਾਲਣਾ, ਸਭ ਕਾਰ, ਕੰਮ ਕਰਨੇ ਨੇ।
ਹਾਂ, ਤੁਸੀਂ ਆਪਣੀ ਸਾਸ ਨੂੰ ਕਹਿਣਾ ਇੱਕ ਵਾਰੀ ਪਹਲੇ ਜੋ, ਮੈਂ, ਤਵਾਨੁ ਕੈਨੀ, ਫਿਰਨਾ ਓ, ਟ੍ਰਾਈ ਕਰਣ ਬਹੁਤ ਅੱਛੀ ਚੀਜ਼ ਹੈ। ਹਾਂ, ਅਗਰ ਨਹੀਂ ਹੁੰਦਾ ਫੇਰ, ਵੀ ਫਿਰ, ਤੁਸੀਂ ਮੈਂ ਤੁਹਾਨੂੰ, ਆਈਟਸ਼ਨ ਦਾ ਨੰਬਰ ਦਾਗੀ ਤੁਸੀਂ ਫੋ
ਅੱਛਾ- ਅੱਛਾ।
ਹਾਂਜੀ। ਹੋਰ? ਹੁਣ ਕਿਦਾਂ ਤਾਂਗ ਤਾਂ ਨੀ ਕੀਤਾ, ਸੋਣ ਤਾਂ ਨੀ ਲੱਗੇ ਸੀ, ਤੁਸੀਂ ਮੈਂ ਕਿਹਾ, ਸੋਣ ਤਾਂ ਹੰ ਮੈਂ ਕਿਹਾ, ਸੋਣ ਤਾਂ ਨੀ ਲੱਗੇ ਸੀ, ਤਾਂ ਤਨੇ ਕਿਤਾ
ਨਹੀਂ, ਹਾਂ ਬਸ। ਸੋਣ ਲੱਗੇ ਆ, ਬਸ ਟਾਈਮ ਹੋ, ਹੀ ਗਿਆ ਹਾਂਜੀ- ਹਾਂਜੀ।
ਅੱਛਾ-ਅਛਾ।
ਹਲੇ ਤੇ ਵੇਖੋ, ਦੁੱਧ- ਦੁੱਧ ਬਣਾਵਾਂਗੀ ਬ ੀ ਆਏ ਨੇ, ਮੈਂਗੋ ਸ਼ੇਕ ਮੰਗਦੇ ਪੈਨੇ, ਹਲੇ ਹਾਂਜੀ, ਕਦੀ ਕੋਲਡ ਕੌਫੀ ਪੀਂਦੇ ਨੇ, ਕਦੀ ਮੈਂਗੋ ਸ਼ੇਕ, ਹੁਣ ਰਾਤ ਉਹ ਬੱਚੇ, ਆਜ ਨਾ, ਫੇਰ ਸ਼ੇਕ ਵਗੈਰਾ ਬਣਾ ਦਿੰਦੀ ਰਾਤੀ ਸੌਣ ਵੇਲੇ ਨਾ
ਨਹੀਂ ਬੱਚੇ ਤਾਂ ਫਿਰ ਤੁਹਾਨੂੰ ਪਤਾ ਮੰਗਦੇ ਨੇ ਚੀਜ਼ਾਂ
ਦੇੇਖਰ ਛੁੱਟੀਆਂ ਨੇ ਹੁਣ ਬਿਲਕੁਲ ਪੂਰਾ ਤਿਆਰ ਆ ਆਪਆ ਬੱਚੀਆਂ ਦਾ ਖਾਣ ਪੀਣ ਦਾ ਸਭ ਕੁਛ
ਹਾਂਜੀ ਹਾਂਜੀ ਦੇਖੋ
ਪਹਿਲੇ ਸਕੂਲ ਚਲੇ ਜਾਂਦੇ ਨੇ ਉਹ ਟਿਫਨ ਸਵੇਰੇ ਠੰਢਾ ਲੈ ਕੇ ਜਾਂਦੇ ਨੇ ਤੇ ਭਾਵੇਂ ਅਸੀਂ ਆਪਣੀ ਤਰਫਾ ਗਰਮ ਬਨਾਉਂਦੇ ਹਾਂ ਉੱਥੇ ਜਾ ਕੇ ਵਿਚਾਰੇ ਠੰਡੀ ਖਾਂਦੇ ਰੋਟੀ
ਹ ਉਹਤ ਹੋ
ਸਭ
ਛੁਟੀਆਂ ਪੈ ਗ ਗ ਮਿਲਦਾ
ਹਾਂਜੀ
ਬਸ ਸਹੀ ਹੈ ਮੈਂ ਕਿਹਾ ਬੱਚਿਆਂ ਦਾ ਵੀ
ਹੋਰ ਸਹੀ ਗੱਲ ਦੇਖੋ ਬੱਚਿਆਂ ਨੇ ਦੇਖੋ ਮੋਦੀ ਚੀਜ਼ਾਂ ਲੱਗੀਆਂ ਹੋਈਆਂ
ਨਹੀਂ ਸਾਡਾ ਕੰਮ ਵਧ ਹੈ ਹਾਂ ਠੀਕ ਹੈ ਬਸ
ਕੀ ਕਰੀਏ ਲੇਡੀਜ਼ ਦਾ ਤੇ ਜ਼ਿੰਦਗੀ ਬਾਰੇ ਹੀ ਉਹ ਕੰਮ ਰਹਿਣਾ ਬਟ ਇਹਵੇ ਆਪਣਾ ਵੀ ਧਿਆਨ ਰੱਖਣਾ ਚਾਹੀਦਾ ਜਿਸ ਤਰ੍ਹਾਂ ਤੁਸੀਂ ਰੱਖ ਰਹੇ ਹੋ ਮਨ ਬਰ
ਹਾਂ ਚਲੋ ਚਲੋ ਮੈਂ ਤੁਹਾਨੂੰ ਨੰਬਰ ਦੇਵਾਂਗੀ ਹੈ ਸਿਖਣ ਲਗਾ ਲੋਕੀ ਓ ਸਤਿ ਸ੍ਰੀ ਅਕਾਲ ਹਮ